ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਹੋ ਮੈਂ ਕਿਹਾਿਆ।
ਵਧੀਆ ਜੀ ਵਧੀਆ ਤੁਸੀਂ ਸੁਣਾਓ ਠੀਕ ਹੋ। ਹਾਂ ਪਾ ਸ ਕੁ।
ਹਾਂਜੀ - ਹਾਂਜੀ ਸਭ ਵਧੀਆ ਜੀ। ਤੁਸੀਂ ਦੱਸੋ?
ਆਹ ਧੁੱਪੀ ਫਿਰ ਜਿੱਦਾਂ ਸਾਡੇ ਗਲੀ ਚ ਵੱਧ ਰਹੇ ਕੁੱਤੇ ਬਹੁਤ ਜ਼ਿਆਦਾ। ਹਾਂ ਗ ਰ ਵ।
ਹਾਂਜੀ - ਹਾਂਜੀ ਇਹ ਤਾਂ ਹੈ।
ਠੀਕ ਏ ਹੁਣੇ।
ਕੁੱਤਾ, ਕੁੱਤੇ ਹੁੰਦੇ ਨੇ ਠੀਕ ਆ ਮੈਂ ਮੰਨਦੀ ਹਾਂ ਚਲੋ ਪਰ ਇਹ ਚੀਜ਼ ਵੀ ਸਾਨੂੰ ਦੇਖਣੀ ਚਾਹੀਦੀ ਹੈ ਇਹ ਕਈ ਹੁੰਦੇ ਨੇ ਜਿਹੜੇ ਕੁੱਤੇ ਮਤਲਬ ਇਹਨਾਂ ਨਾਲ ਇਨਫੈਕਸ਼ਨ ਬਹੁਤ ਫੈਲਦਾ ਦੇਖੋ
ਬਹੁਤ ਫੈਲਦਾ ਏ। ਸਹੀ ਗੱਲ ਕੀਤੀ। ਬਿਲਕੁਲ ਜਾਇਜ ਗੱਲ ਕੀਤੀ ਤੁਸੀਂ।
ਵਗੈਰਾ ਪੈ ਜਾਂਦੇ ਨੇ ਦੇਖੋ ਯ ਤਾਂ ਨਾਂਦੇ ਵੀ ਨੇ ਠੀਕ ਹੈ ਉੱਤੋਂ ਦੀਆਂ ਨਾਲੀਆਂ ਚ ਵੜ ਜਾਂਦੇ ਨੇ। ਤੇ ਉੱਤੋਂ ਦੀ ਕਈ ਵਾਰ ਏਦਾਂ ਹੁੰਦਾ ਕੀ ਐ ਮਤਲਬ ਥੋੜੇ ਮਤਲਬ ਜਿੱਦਾਂ ਹੁਣ ਜਿਹੜੇ ਬੀਚਿਸ ਹੁੰਦੀਆਂ ਨੇ। ਤੇ ਉਹ ਅਗਰ ਮਤਲਬ ਉਹ ਉਹ ਅਗਰ ਬੱਚੇ ਦੇ ਰਹੀਏ ਤੇ ਕਈ ਵਾਰ ਉਹ ਇੰਨੀ ਪ੍ਰੋਜੈਸਿਵ ਹੋ ਜਾਂਦੀ ਹੈ ਕਿ ਉਹ ਕੱਟਣ ਲੱਗ ਜਾਂਦੀ ਹੈ ਬੇਵਜਾ ਕਿਸੇ ਨੂੰ ਵੀ।
ਹਾਂਜੀ ਹਾਂਜੀ ਉਹ ਆਪਣੇ ਬੱਚੇ ਕਾਰਨ ਕਿਦੇ ਕੋਲ ਬੱਚਿਆਂ ਦੀ ਤਾਂ ਦੇਖਭਾਲ ਨਹੀਂ ਹੁੰਦੀ ਕਈ ਵਾਰ ਉਹਦਾ ਬੱਚਾ ਮਰ ਜਾਂਦਾ ਤਾਂ ਕਰਕੇ ਕਿ ਉਹ ਇੱਦਾਂ ਦਾ ਬਿਹੇਵ ਕਰਦੀਆਂ ਨਾ ਦੂਜਿਆਂ ਨਾਲ
ਹਾਂ ਉਹ ਉਹਨੂੰ ਪੋਸਟਮਾਰਟਮ ਉਹ ਡਿਪਰੈਸ਼ਨ ਕਹਿ ਸਕਦੇ।
ਹਾਂਜੀ ਹਾਂਜੀ ਹਾਂਜੀ ਮੈਂ ਮੰਨਦਾ ਕਿ ਹਾਂ ਗਲੀ ਦੇ ਕੁੱਤੇ ਹੋਣੇ ਚਾਹੀਦੇਆਂ ਬਟ ਇਹ ਨਹੀਂ ਹੈ ਕਿ ਹਾਂ ਵੀ ਉਹ ਗਲੀ ਦੇ ਮੱਲ ਮਾਹੌਲ ਨੂੰ ਵੀ ਖ਼ਰਾਬ ਕਰਕੇ ਰੱਖਣ।
ਹਾਂ ਇਹ ਤਾਂ ਹੈ ਹੁਣ ਸਾਡੀ ਗਲੀ ਚ ਵੇਖ ਲਓ ਦਸ ਦਸ ਹਾਂ ਦਸ ਬਾਰਾਂ ਸੀਗੇ।
ਹਾਂਜੀ ਇੰਨੇ ਕੁੱਤੇ ਸੀ ਇੰਨੇ ਹਾ ਵੀ ਕਦੇ ਕੋਲ ਆਪਸ 'ਚ ਹੀ ਲੜਦੇ ਰਹਿੰਦੇ ਸੀ। ਏਦਾਂ ਲੋਕਾਂ ਦੀ ਨੀਂਦ ਵੀ ਹਰਾਮ ਹੂੰਦੀ ਐ। ਉਥੇ ਆਵਾਜ਼ਾਂ ਏਦਾਂ-ਏਦਾਂ ਕਰਦੀਆਂ ਵੀ ਬਸ ਬੰਦਾ ਵੈਹੀ ਡਰ ਜਾਂਦਾ ਵਾ।
ਹਾ ਔਰ ਕਈ ਵਾਰ ਤੇ ਦੂਜੇ ਕੁੱਤਿਆਂ ਨੂੰ ਵੇਖ ਕੇ ਦੂਜੇ ਮਹੱਲੇ ਦੇ ਵੀ ਕੁੱਤੇ ਸਾਡੇ ਗਲੀ ਆਣ ਲੱਗ ਗਏ ਸੀ ਹੁਣ ਤਾਂ ਚਲੋ ਅਹ ਹਲੇ ਪਿੱਛੇ ਈ ਐਕਸ਼ਨ ਲਿੱਤਾ ਕਿ ਦੋ ਤਿੰਨ ਕੁੱਤਿਆਂ ਨੂੰ ਚੱਕ ਲੈ ਕੇ ਗਏ ਨੇ ਸਾਡੀ ਗੱਲੀ ਤੋਂ
ਮੈਂ ਕੇੰਨਾ ਹੋਣੇ ਚਾਹੀਦੇ ਬਟ ਹੋਣੇ ਇਸ ਲਈ ਚਾਹੀਦੇ ਨੇ ਕਿ ਹਾਂ ਵੀ ਰਾਤੀ ਕੋਈ ਲੰਘ ਰਿਹਾ। ਤਾਂ ਹਾਂਜੀ, ਹਾਂਜੀ, ਹਾਂਜੀ। ਬਟ ਬੇਵਜਾ ਏਦਾਂ ਮਹੱਲੇ ਦੇ ਲੋਕ ਪਰੇਸ਼ਾਨ ਹੋਣ ਤਾਂ ਫਿਰ ਤੇ ਓ ਵੀ ਚੀਜ ਗਲਤ ਹੈ ਜੀ।
ਸਹੀ ਗੱਲ ਹੈ। ਸਹੀ ਗੱਲ ਹੈ।
ਕਿਉਂਕਿ ਜੇ ਤੁਸੀਂ ਮਹੱਲੇ ਨੂੰ ਹੀ ਖਰਾਬ ਕਰਕੇ ਰੱਖੋਗੇ ਫਿਰ ਉਹ ਮਹੱਲੇ ਵਾਲੇ ਤੁਹਾਨੂੰ ਬੋਲਣਗੇ ਹੀ ਕੋਈ ਤਾਰੀਫ ਨਹੀਂ ਕਰੇਗਾ ਕੁੱਤਿਆਂ ਨੂੰ ਉਹਨਾ ਨੂੰ ਬਲਕਿ ਬਾਕੀਆਂ ਮਹੱਲਿਆਂ ਨਾਲ ਸਾਡਾ ਮਤਲਬ ਬਹੁਤ ਵਧੀਆ ਐਸ ਚੀਜ਼ ਲਈ ਹਾਂ ਵੀ ਕੋਈ ਨਾ ਕੋਈ ਕੋਈ ਨਾ ਕੋਈ ਇਹਨਾਂ ਨੂੰ ਕੁਛ ਖਵਾਂਦਾ ਰਹਿੰਦਾ ਵਾ।
ਹਾਂ ਹਾਂ ਇਹ ਤਾਂ ਹੈ ਸਾਡੇ ਗਲੀ ਵਾਲੇ ਇਹ ਤਾਂ ਹੈਗੇ। ਹਾਂ ਪਿਆਰ ਹੀ ਬੱਚੇ ਦੇ ਕਰਦੇ ਨੇ ਕੁਤਿਆਂ ਨੂੰ ਸਹੀ ਗੱਲ।
ਬਸ ਇੱਕ ਓ ਆਂਟੀ ਹੈਗੀ ਹੈ ਪਾਰਕ ਦੇ ਨਾਲ ਰਹਿੰਦੀ ਆ ਉਹਨੂੰ ਤਕਲੀਫ ਹੁੰਦੀ ਥੋੜ੍ਹੀ ਬਹੁਤ।
ਹਾਂਜੀ ਉਹਦੇ ਨਾਲ ਤਾਂ ਮੇਰੀ ਵੀ ਲੜਾਈ ਹੋਈ ਸੀਗੀ ਉਹ ਕਹਿ ਸੀ ਵੀ ਸਾਡੇ ਇੱਧਰ ਨੀ ਬਢਣਾ। ਦੇਖੋ ਇੱਕ ਤਾਂ ਉਹ ਬੋਲ ਰਹੀ ਸੀਗੀ। ਕਿ ਬਈ ਨਾ ਕੁੱਤਿਆਂ ਨੂੰ ਨਾ ਚੂਹੇ ਖਾ ਜਾਂਦੇ ਆ। ਠੀਕ ਹੈ ਇੱਕ ਇਹਦਾ ਉਹਦਾ ਬੋਲਣਾ ਇਹ ਸੀਗਾ ਤੇ ਉਹ ਇਹ ਕਹਿ ਰਹੀ ਸੀਗੀ ਕਿ ਬਈ ਮੇਰੇ ਕੋਰਨਰ ਤੇ ਨਾ ਰੱਖੋ ਪਾਰਕ ਦੇ ਕਿਸੇ ਵੀ ਕੋਰਨਰ ਤੇ ਰੱਖ ਲੋੋ ਮਤਲਬ ਉੱਧਰ ਲੀ ਸਾਈਡ ਰੱਖ ਲੋ ਇੱਧਰ ਦੀ ਸਾਈਡ ਰੱਖ ਲਓ ਉੱਧਰ ਦੀ ਸਾਈਡ ਰੱਖ ਲੋ ਗੁਰਦੁਆਰੇ ਵਾਲੀ ਸਾਈਡ ਰੱਖ ਲੋ ਮਾਨਿਆ ਅੋਰੀ ਸਾਈਡ ਰੱਖ ਲੋ ਜਾਂ ਮਤਲਬ ਉੱਧਰ ਲਾਲੇ ਵਾਲੇ ਸਾਈਡ ਰੱਖ ਲੋ ਇੱਧਰ ਰੱਖ ਲੋ
ਪਾਰਕ ਦੀ ਉਹਨੇ ਜ਼ਮੀਨ ਥੋੜੀ ਖਰੀਦੀ ਹੋਈ ਏ
ਹੂੰ ਹੂੰ ਹੂੰ। ਹਾਂ ਇਹ ਤਾਂ ਹੈ ਠੀਕ ਐ ਮੇਰੀ ਗੱਲ ਸੁਣੋ ਨਾ ਤੇ ਉਹਨੇ ਏਦਾਂ ਬੋਲਿਆ ਠੀਕ ਐ ਕਿ ਮੇਰੀ ਸਾਈਡ ਨੀ ਰੱਖਣਾ ਤੇ ਉੱਧਰਲੀ ਸਾਈਡ ਰੱਖ ਲਓ ਤੇ ਇਸ ਕੋਰਨਰ ਤੇ ਰੱਖਣਾ ਜੇ ਅਗਰ ਉਹਨਾਂ ਨੂੰ ਉਹਨੂੰ ਕੁੱਤਿਆਂ ਦੀ ਏੰਨੀ ਹੀ ਟੈਨਸ਼ਨ ਸੀ ਠੀਕ ਹੈ ਜੇ ਕਿ ਉਹ ਕਿਉਂਕਿ ਉਹ ਇਹੀ ਚੀਜ਼ ਬੋਲ ਰਹੀ ਸੀ ਕਿ ਏਦਾਂ ਨਾ ਰੱਖੋ ਇੱਧਰ ਚੂਹੇ ਆਉਂਦੇ ਨੇ ਤੇ ਦੇਖੋ ਪਾਰਕ ਖੱਡੇ ਤਾਂ ਸਾਰੀ ਜਗ੍ਹਾ ਨੇ ਚੂਏ ਤਾਂ ਸਾਰੀ ਜਗ੍ਹਾ ਨੇ ਜਰੁਰੀ ਥੋੜ੍ਹੀ ਉਸੇ ਕੋਰਨਰ ਚ ਨੇ ਤੇ ਫਿਰ ਤੂੰ ਤਾਂ ਇਹ ਕਹਿਣਾ ਕਿ ਬਈ ਪਾਰਕ ਚੋਂ ਬਾਹਰ ਹੀ ਰੱਖੋ ਕਿ ਚੂਹੇ ਖਾ ਜਾਣਗੇ ਪਰ ਉਹਨੂੰ ਐਂ ਨੀ ਸੀ ਉਹਨੂੰ ਐ ਸੀ
ਨਾ ਉਹ ਸਾਨੂੰ ਬੋਲ ਨੀ ਸਕਦੀ ਸੀ ਨਾ ਸਿੱਧਾ ਹਾਂ ਸਾਨੂੰ ਸਿੱਧਾ ਇਹ ਗੱਲ ਕਹਿ ਦੇ ਸੀ ਮਾਂ ਭਰਾ ਗੱਲ ਕਹਿ ਰਹੇ ਸੀ
ਜ ਇੱਕ ਹੋਰ ਮਤਲਬ ਉਹ ਚਲਾਉਂਦੇ ਨੇ ਕੀ ਕਹੰਦੇ ਨੇ ਉਹਨੂੰ
ਕੁੱਤਿਆ ਦਾ ਕੀ ਕਹਿੰਦੇ ਐਨ ਜੀ ਓ ਚਲਾਦੇ ਨੇ ਉ ਉਹਨਾਂ ਨਾਲ ਵੀ ਉਹਨਾਂ ਦੀ ਲੜਾਈ ਹੋਈ ਸੀ ਉਹਨਾਂ ਉਹਨਾਂ ਦੀ ਵੋਟੀ ਨਾਲ ਹਾਂ ਉਹਨਾਂ ਨਾਲ ਵੀ ਉਹਨਾਂ ਦੀ ਲੜਾਈ ਹੋਈ ਸੀ ਇਸ ਚੀਜ਼ ਬਾਰੇ ਚਾਹ ਤੁਸੀਂ ਵੀ ਸੀਗੇ ਹਨਾ।
ਹਾਂਜੀ ਹਾਂਜੀ ਹਾਂਜੀ।
ਹਾਂ ਤੇ ਉਸ ਬਾਰੇ ਉਹਨਾਂ ਦੀ ਲੜਾਈ ਸੀ ਬਸ ਉਨੂੰ ਇਹੀ ਪ੍ਰੋਬਲਮ ਸੀ ਕਿ ਮੇਰੇ ਘਰ ਦੇ ਅੱਗੇ ਆ ਕੇ ਨਾ ਬੈਠੇ ਦੇਖੋ ਯਾਰ ਕੁੱਤੇ ਹੁਣ ਆਪਾਂ ਨੂੰ ਆਪਾਂ ਨੂੰ ਵੀ ਰੱਬ ਨੇ ਬਣਾਇਆ ਉਹਨਾਂ ਨੂੰ ਵੀ ਰੱਬ ਨੇ
ਓਈ ਹੈ ਜੀ ਜੇ ਤੁਸੀਂ ਘਰ ਚ ਕਹਿਣ ਦਾ ਭਵਾ ਹੈ ਜੇ ਘਰ ਤੁਸੀਂ ਬਾਹਰ ਤੁਸੀਂ ਲੰਗਰ ਲਾਏ ਜਾਓਗੇ ਘਰ ਮਾਤਾ ਨੂੰ ਚਾਹ ਨੀ ਪੁਛੋਗੇ ਫਿਰ ਕੋਈ ਫਾਇਦਾ ਨੀਗਾ ਠੀਕ ਹੈ ਜੀ ਬਾਹਰ ਤੁਂ ਤੁਸੀਂ ਇਹਨਾਂ ਨੂੰ ਖਵਾਈ ਜਾਓ ਅਤੇ ਬਾ ਇਹਨਾਂ ਨੂੰ ਹਾਂ ਵੀ ਤੁਸੀਂ ਮਾਰੀ ਜਾਓ ਤਾਂ ਉਹ ਗਲਤ ਚੀਜ਼ ਹੈ ਨਾ ਜੀ।
ਹਾਂਜੀ ਹਾਂਜੀ
ਜਿੰਨੇ ਮਰਜ਼ੀ ਪੰਡਿਤ ਪੁਨਡਤ ਸਾਰੇ ਰਾਜੀ ਕਰ ਲਓ ਜੇ ਤੁਸੀਂ ਇੱਕ ਬੰਦੇ ਦਾ ਦੁੱਖ ਦਿਲ ਦੁਖਾਇਆ ਨਾ ਜੀ ਉਹ ਫਿਰ ਸਭ ਉਹਦੇ ਵਿੱਚ ਆ ਜਾਂਦਾ ਜੀ।
ਹ ਉਹ ਵੀ ਹੁਣ ਆਈਏ ਉਹ ਵੀ ਪਹਿਲਾਂ ਤਾਂ ਨੀ ਏਧਰ ਰਹਿੰਦੇ ਸੀਗੇ ਉਹ ਵੀ ਤਾਂ ਹੁਣ ਹੀ ਆਈਏ ਸਾਡੀ ਗਲੀ ਚ ਜਦੋਂ ਜਿਸ ਕਿਸੇ ਨੂੰ ਪ੍ਰੋਬਲਮ ਨੀ ਹੈਗੀ ਪਤਾ ਨੀ ਉਹਨੂੰ ਕਾਦੀ
ਅੱਜ ਤੱਕ ਨਹੀਂ ਹੈਗੀ ਕਿਸੇ ਨਾਲ ਅੱਜ ਤੱਕ ਨਹੀਂ ਹੋਈ।
ਹਾਂਜੀ
ਬ ਇਹਨੂੰ ਵੀ ਪਤਾ ਪਤਾ ਕੀ ਰੌਲਾ ਪਿਆ ਵਾ ਕੀ ਹੈ ਦਿੱਕਤ
ਨੂੰ ਉਹਨਾਂ ਨੂੰ ਉਹਨਾਂ ਨੂੰ ਇਹ ਹਾਈਜੀਨਿਕ ਰਹਿਣਾ ਪਸੰਦ ਹੋਏਗਾ ਨਾ ਉਹ ਆਪਣੀ ਥੜੀ ਵੀ ਨਾ ਦਸ ਵਾਰ ਧੋਂਦੇ ਆ ਐਕਚੁਲੀ
ਚਲੋ ਠੀਕ ਏ ਜੀ ਸਾਡੇ ਬਾਣੀ 'ਚ ਲਾਈਨ ਲਿਖੀ ਲਖੱ ਸਿਆਨ ਪਾ ਹੋਵੇ ਇਕ ਨਾ ਚੱਲਿਆ ਨਾਲ ਠੀਕ ਹੈ ਜੀ ਜਿੰਨੀ ਸਿਆਣ ਪ ਠੀਕ ਹੈ ਬਟ ਜਿਸ ਟਾਈਮ ਜੋ ਆਉਣਾ ਤਾਂ ਉਹ ਆ ਹੀ ਜਾਣਾ ਜੀ ਫੇਰ ਜੋ ਮਰਜ਼ੀ ਕਰ ਲਓ ਠੀਕ ਆ ਨਾ
ਚਾਏ ਜਿੰਨੇ ਕੱਟਣਾ ਕੱਟ ਹੀ ਦੇ ਨਾ ਚ ਚਾਏ ਜਿੰਨੇ ਕੱਟ ਸੜੀ ਤੋਂ ਮੈਂ ਉਹਨੂੰ ਬਹਿ ਜਾਦਾਦਮ
ਬਾਹਰ ਪਤਾ ਨੀ ਕੀ ਕਦੇ ਕਿ ਕਰਦੀ ਰੈਦੀ ਕਦੀ ਮੋਮਬੱਤੀਆਂ ਲਾਦੀ ਰੇ ਗੀ ਕਈ ਦੀਏ ਲਾਂਦੀ ਰੈ ਗੀ
ਬਸ ਉਹੀ ਬਸ ਹੁਣ ਇਹ ਨੀ ਕਹਿ ਕੁਛ ਕਹਿ ਨ ਸਕਦੇ ਨਾ ਆਪਾਂ ਕਿਸੇ ਦੇ ਕਿਸੇ ਨੂੰ ਪਾਂ
ਓ ਦਿਨ ਤਾਂ ਵਟ ਮੈਨੂੰ ਵੀ ਚੜਿਆ ਸੀ ਬਟ ਮੈਂ ਫਿਰ ਮੈਂੰ ਆਚਲ ਨੂੰ ਸਮਝਾ ਕਰ ਮੈਂ ਕਿਆ ਰੈਣ ਦੇ ਛਡ ਪਰਾ
ਹਾਂ ਉਹੀ ਤਾਂ ਮੈਂ ਤਾਂ ਮੈਂ ਵੀ ਲੜੀ ਸੀ। ਕਿ ਬਈ ਇੱਦਾਂ ਥੋੜ੍ਹੀ ਕਰਨਾ ਚਾਹੀਦਾ ਜੇ ਅਗਰ ਚੂਹੇ ਤੁਹਾਨੂੰ ਇੰਨਾ ਹੀ ਉਹ ਹੈਗਾ। ਕਿ ਬਈ ਚੂਹੇ ਖਾ ਜਾਂਣਗੇ ਚੂਹੇ ਦਾ ਪਾਰਕ ਤੇ ਹਰ ਜਗ੍ਹਾ ਹੈ ਤੁਸੀਂ
ਹਾਂ ਤੇ ਕਹਿੰਦੀ ਕਿ ਹਾਂ ਬਈ ਮੈਂ ਬੁਲਾ ਕੇ ਉਹ ਕੋਈ ਬੰਟੀ ਵੀਰ ਜੀ ਕਹਿ ਰਹੇ ਸੀ ਨਾਮ ਲੈ ਰਹੇ ਸੀ। ਕੈਂਦੀ ਉਹਨਾਂ ਨੂੰ ਬੁਲਾ ਕੇ ਮੈਂ ਚੁਕਵਾਏ ਨੇ ਬਲਕਿ ਉਹ
ਫੇਰ ਬਹੁਤ ਉਹ ਕਰਤਾ ਫੇਰ ਕੀ ਹੋ ਗਿਆ ਮਹਾਨ ਕੰਮ ਕਰਤਾ ਜਿਹੜਾ
ਐਨਜੀਓ ਵਾਲਿਆਂ ਨੇ ਚੁਕਵਾਈ ਸੀ ਬਲਕੀ ਉਹ
ਹਾਂ ਇਹ ਤਾਂ ਚੀਜ਼ ਤਾਂ ਮੈਨੂੰ ਔਰ ਸਾਡੇ ਇੱਧਰ ਜਿਹੜੇ ਇਹ ਹੈਗੇ ਨੇ ਓਂਕਾਰ ਤੇ ਬੋਬੀ ਇਹ ਹੀ ਸਭ ਕੁੱਝ ਦੇਖਦੇ ਨੇ ਮਤਲਬ ਜਿੰਨੇ ਵੀ ਕੁੱਤੇ ਅਜ ਤੱਕ ਮਾਰੇ ਨੇ ਨਾ ਇਹੀ ਦਫਨਾ ਦਫਨੋਂ ਕੇ ਆਉਂਦੇ ਨੇ ਤੇ
ਜਿੰਨਾ ਤੁਰਨਾ ਨਾ ਮੈਂ ਘਰਦੇ ਦਸ ਬਾਰਾਂ ਵਾਰ ਕੁਤੀ ਸੁਈ ਹੋਈ ਐ 'ਚ
ਹਾਂ ਹਾਂ ਹਾਂ ਮੈਨੂੰ ਪਤਾ।
ਬਲਕਿ ਇਸ ਵਾਰੀ ਵੀ ਤਰਖਾਣਾ ਵਿੱਚ ਵੀ ਚੂਹੇ ਕਰਕੇ ਲਗਾਇਆ ਵੀ ਕਿ ਹਾਂ ਬਾਈ ਚੂਹੇ ਬੱਚੇ ਛੋਟੇ ਹੋਣਗੇ, ਹੁਣ ਪਰ ਉੱਥੇ ਪਾਉਨੇ ਆ ਗੁਰਦੁਆਰੇ 'ਚ, ਦੋ ਰੋਜ਼ ਦੁੱਧ ਮਿਲਦਾ ਉਹਨਾਂ ਨੂੰ ਰੋਜ਼ ਰੋਜ਼ ਕਈ ਦੋ ਥੈਲੀ ਕਈ ਚਾਰ ਥੈਲੀ, ਕਦੇ ਪੰਜ ਥੈਲੀ
ਤੇ ਹਲੇ ਵੀ ਗੁਰਦੁਆਰੇ ਦੇ ਉੱਥੇ ਹੀ ਨੇ, ਮਤਲਬ ਜਿੱਥੇ ਬਣ ਰਿਹਾ
ਹਾਂਜੀ ਹਾਂਜੀ ਦੁੱਧ ਕੋਈ ਭੂਆ ਪਾ ਜਾਂਦੀ ਆ ਕਦੇ ਜਿਹੜਾ, ਠੇਕੇਦਾਰ ਲੱਗਾ ਉਹ ਪਾ ਜਾਂਦਾ ਕੋਈ ਨਾ ਕੋਈ ਪਾਈ ਜਾਂਦਾ ਵਾ, ਡੇਲੀ
ਹੱਲ ਤਾਂ ਛੋਟੇ ਹੀ ਹੋਣਗੇ ਨਾ, ਕਿ ਵੱਡੇ ਹੋ ਚੁੱਕੇ।
ਕਹਿ ਰੇ ਨਾ-
ਅੱਛਾ
ਹੁਣ ਬਾਹਰ ਆ ਜਾਂਦੇ ਨੇ ਹਾਂਜੀ ਹਾਂਜੀ, ਆਪਣਾ ਬਾਹਰ ਆ ਜਾਂਦੇ ਨੇ
ਕਿੰਨੇ ਟਾਈਮ ਤੱਕ ਬਣ ਜਾਏਗਾ ਵੈਸੇ ਗੁਰਦੁਆਰੇ ਦਾ
ਬਹੁਤ ਟਾਈਮ ਲੱਗ ਜੇ ਗਾ, ਆਪਾਂ ਫਿਨਸ਼ਿੰਗ ਲਾ ਕੇ ਚੱਲੀਏ ਸਾਲ ਡੇਢ ਸਾਲ ਲਗ ਜਾਏਗਾ ਜੇ
ਬਣ ਕੀ ਰਿਹਾ ਮਤਲਬ, ਘਰ ਬਣ ਰਿਹਾ ਕੀ ਬਣ ਰਿਹਾ
ਉੱਥੇ ਇੱਕ ਬਾਬਾ ਜੀ ਦਾ ਕਮਰਾ ਬਣ ਰਿਹਾ ਜੀ ਨਾਲ, ਤੁਹਾਡਾ ਜਿੱਥੇ ਲੱ ਆਪਾਂ ਭਾਂਡੇ ਭੂੰਡੇ ਰੱਖਦੇ ਹਾਂ ਉਹ ਲ ਬਣ ਰਿਹਾ, ਵਾਸ਼ਰੂਮ ਬਣ ਰਿਹਾ ਉੱਪਰ ਕਮਰੇ ਬਣਦੇ, ਇੱਕ ਤਾਂ ਰਾਗੀ ਆਉਂਦਾ ਵਾ ਉਹਨੂੰ ਚਾਹ ਪਾਣੀ ਦੇਣੀ ਆੰਦੀ ਵਾ ਉਹ ਉਸੇ ਕਮਰਾ ਬਣ ਰਿਹਾ ਵਾ
ਮਤਲਬ ਬਾਬਾ ਵੈਸੇ ਤਾਂ ਬਾਬਾ ਜੀ ਦਾ ਘਰ ਹੀ ਬਣ ਰਿਹਾ
ਹਾਂਜੀ ਹਾਂਜੀ, ਕਹਿ ਸਕਦੇ ਹਾਂ ਆਪਾਂ ਉੱਥੇ ਵਖੋ, ਕਰਮਾਂ ਦੇ ਕੁੱਤੇ ਨੇ ਜੀ ਜਿਸ ਟਾਈਮ ਹੋਏ ਵੀ ਉੱਥੇ ਅਤੇ ਵੱਡੇ ਵੀ ਉੱਥੇ ਹੀ ਹੋਏ ਨੇ, ਹਾਂ ਤਿੰਨ ਕੁ ਮਹੀਨੇ ਹੋ ਗਏ
ਅੱਛ, ਹਾਂਜੀ ਹਾਂਜੀ ਫੇਰ ਬੰਨੇ ਤੋਂ ਹੋਣਗੇ।
ਹੋਰ ਸੁਣਾਓ ਜੀ
ਹੋਰ ਸਭ ਕੁਛ ਬਸ ਵਧੀਆ, ਗਰਮੀ ਵੀ ਇੰਨੀ ਜ਼ਿਆਦਾ ਹੋਈ ਪਈ ਹੈ। ਜਦੋਂ ਏਸੀ ਚ ਬੈਠੋ ਤਾਂ ਠੀਕ ਲੱਗਦਾ ਹੈ। ਅੱਜ ਤਾਂ ਕੁੱਝ ਜ਼ਿਆਦਾ ਹੀ ਗਰਮੀ ਹੈ ਕੱਲ੍ਹ ਵੀ ਜ਼ਿਆਦਾ ਗਰਮੀ ਸੀ, ਅੱਜ ਕੁੱਝ ਜ਼ਿਆਦਾ ਹੀ ਕੱਲ ਤੋਂ ਵੀ ਜ਼ਿਆਦਾ
ਤੇ ਇਹ ਉਹ ਐਨਜੀਓ ਵਾਲੇ ਆਏ ਨੇ, ਮੈਂ ਬਾਦ ਵਿੱਚ ਗੱਲ ਕਰਾਂ ਉਹਨਾ ਨਾਲ ਇਕ ਉਹ ਕੁੱਤਾ ਹੈਗਾ, ਵੇਖੀ ਉਹਨੂੰ ਲੱਤ ਚ ਦਿੱਕਤ ਏ ਥੋੜੀ ਹਾਂਜੀ, ਆਇਆ ਗਲੀ ਚ
ਤੁਹਾਡੇ ਭਰਾ ਹੀ ਲੱਗਦੇ ਨੇ ਨਾ ਵੈਸੇ,
ਇਹ ਤੁਹਾਨੂੰ, ਮੈਂ ਦਿੱਕਤ ਦੱਸਦਾ ਦੂਜੀ ਵਾਲੀ
ਹੈਲੋ
ਹਾਂਜੀ ਦੂਜੇ ਦੇ ਇੱਕ ਹੱਥ ਚ ਹੈਗੀ ਹ, ਦੂਜੇ ਚ ਹੈਗੀ ਦੂਜੇ ਚ ਉਹਨਾਂ ਦੇ ਉਹ ਹਾਂ ਭਰਾ ਹੀ ਲੱਗਦਾ ਮੇਰਾ, ਮੈਂ ਵਿਖਾ ਰਿਹਾ ਮੈਂ ਕਿਹਾ ਏ ਵੇਖ ਉਹ ਦਿਕਤ ਹੈ ਕੱਲ੍ਹ ਅਮ੍ਰਿਤਸਰ, ਪਰਸੋਂ ਹੇਮਕੁੰਟ ਕੁੱਤਾ ਵ ਉਹ ਕਹਿੰਦਾ ਵਾ ਠੀਕ ਹੈ ਮੈਂ ਕਿਹਾ, ਨਹੀਂ ਇੱਕ ਵਾਰ ਵਿਖਾ ਲੈ ਕਟੂ ਵਾਲਾ ਲਾ ਦੇ
ਨਹੀਂ ਕਈ ਬੜੇ ਅੱਛੇ ਹੁੰਦੇ ਨੇ ਐਨ ਜੀ ਓ ਵਾਲੇ, ਇੱਧਰ ਆ ਕੇ ਉਹ ਸਭ ਕੁੱਛ ਕਰਕੇ ਜਾਂ
ਹਾਂ
ਪਿੱਛੇ ਵੀ ਇੱਕ ਦੋ ਮਹੀਨੇ ਪਹਿਲੇ ਦੋ ਦੋ ਤਿੰਨ ਮੁੰਡੇ ਆਏ ਸੀ, ਉਹ ਟੀਕੇ ਟੁਕੇ ਲਾ ਕੇ ਗਏ ਸੀ ਕੁੱਤਿਆਂ ਨੂੰ
ਹਾਂਜੀ ਹਾਂਜੀ ਦੇਖੋ ਆਪਣੇ ਆਪਣੇ ਕਰਮ ਰਹੇ ਜੀ, ਆਪਣੇ ਆਪਣੇ ਕਰਮ ਵਧੀਆ ਕਰ ਰਹੇ ਨੇ ਜੀ
ਹਾਂਜੀ ਹਾਂਜੀ ਇਹ
ਬਾਕੀ
ਪਰ ਸਾਡੀ ਗਲੀ ਚ ਜਿੰਨੇ ਵੀ ਮੋਸਟਲੀ ਨੇ ਉਹ ਸਾਰੇ, ਪਾਾਈ ਦਿੰਦੇ ਨੇ, ਉਹ ਚਾਹੇ ਉਹ ਸਾਹਮਣੇ ਵਾਲੇ ਹੋਣ ਦ ਉਹ ਸਾਹਮਣੇ ਵਾਲੇ ਨੇ ਆਪਾਂ ਵੀ ਕਦੀ ਪ ਪਾ ਦਿੰਦੇ ਹਾਂ, ਹਰਗੁਨ, ਹਰਜਸ ਦੀ ਮੰਮਾ ਵੀ ਰੋਟੀ ਵਗੈ ਪਾ ਦਿੰਦੇ ਨੇ, ਜਿਦਾਂ ਮਤਲਬ ਕਦੇ ਸ ਦੀ ਪਾ ਤੀ
ਜਿ ਮੰਨੋ ਹੋ ਗਏ ਸੀ ਉਹ ਉਹਨੂੰ ਮੈਂ ਪਾਂਦਾ ਸੀ। ਉਹ ਫਿਰ ਬਸ ਉਹ ਚਲਾ ਹੀ ਗਿਆ ਵਿਚਾਰਾ ਹ ਮੈਂ ਉਹ ਬਲਕਿ ਸੁੱਕੀ ਰੋਟੀ ਨਹੀਂ ਖਾਂਦਾ ਸੀ। ਦੇਸੀ ਘਿਓ ਜਾਂ ਮੱਖ ਮੱਖਣ ਲਾ ਕੇ ਦਿੰਦੇ ਸੀ ਤਾਂ ਖਾਂਦਾ ਸੀ ਉਹ
ਪਤਾ ਨੀ ਕਿੰਨੇ ਕੁੱਤੇ ਗਏ ਨੇ ਸਾਡੀ ਗਲੀ ਤੋਂ ਤਾਂ
ਚਲੋ ਹੁਣ ਤਾਂ ਵੀ ਠੀਕ ਨੇ ਇੱਕ ਦੋ ਵ ਜਣੇ ਹੋਣੇ ਵੀ ਚਾਹੀਦੇ ਐਂਨੇ ਦੇ
ਹਾਂ
ਜ਼ਿਆਦਾ ਦਿੱਕਤ ਵੀ ਨਾ ਹੁੰਦੀ ਚਲੋ ਚੱਲਦਾ ਜੀ ਹੁਨੇ ਗਲੀ ਤਾਂ ਇਕ ਕੁੱਤਾ ਰਹਿ ਰਿਹਾ ਬਸ ਇਹੀ ਰਾਤ ਥੋੜ੍ਹੀ ਦਿੱਕਤ ਹੈਗੀ ਆ।
ਹਾਂ।
ਆ ਵੀ ਹੋਜੂਗੀ ਠੀਕ ਜਲਦੀ-ਜਲਦੀ ਠੀਕ ਹੈ ਜੀ।